ਹਾਂਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਹੋਰ ਠੀਕ ਹੋ? ਹਾਂਜੀ ਠੀਕ- ਠਾਕ।
ਹੂ, ਹੋਰ ਕੀ ਕਰਦੇ ਸੀ?
ਤੁਸੀਂ -ਤੁਸੀਂ ਠੀਕ- ਠਾਕ ਹੋ?
ਹਾਂਜੀ- ਹਾਂਜੀ, ਠੀਕ -ਠਾਕ ਵਧੀਆ।
ਮੈਂ ਹੁਣ ਬਜ- ਮਾਰਕੀਟ ਤੋਂ ਜਾ ਕੇ ਆਈ ਸੀ।
ਅੱਛਾ। ਕੀ ਲੈਣ ਗਏ ਸੀ?
ਮੈਂ ਨਾ, ਮੇਰੇ ਬੇਟੇ ਦੀ, ਫੋਰਨ ਭੇਜਣਾ ਸੀ, ਉਹਦੇ ਵਾਸਤੇ ਸਟੱਡੀ ਵਾਸਤੇ, ਏਜੰਟ ਕੋਲ ਗਈ ਸੀ ਮੈਂ ਪੁੱਛਣੇ ਵਾਸਤੇ। ਕਿੰਨਾ ਖਰਚਾ ਵਗੈਰਾ ਆਉਣਾ। ਤਾਂ ਖਰਚਾ ਸਹੀ ਬਹੁਤ -ਬਹੁਤ ਜਿਆਦਾ ਖਰਚਾ ਬੋਲਦੇ ਪਏ ਹੈ। ਇੰਨਾ ਦਾ ਇੰਨਾ ਤਾਂ ਹੈ ਵੀ ਨੀ ਸਾਡੇ ਕੋਲ ਜਿੰਨਾ ਉਹ ਬੋਲਦੇ ਪਏ। ਓਰ ਓਨਾ ਬੈਂਕ-ਬੈਂਕ ਬੈਂਕ ਵਾਲੇ ਵੀ ਨੀ ਲੋਨ ਦਿੰਦੇ ਆ। ਬੰਦਾ ਚ' ਲੋਨ ਲੈ ਲੋਨ ਦੇ ਕੇ, ਅ ਲੋਨ ਲੈ ਕੇ ਆਪਾਂ ਭੇਜਦੀਏ ਜਵਾਕਾਂ ਨੂੰ।
ਸਹੀ ਗੱਲ ਐ ਸਹੀ ਗੱਲ ਐ, ਅੱਜ-ਕੱਲ੍ਹ ਬਹੁਤ ਪੈਸਾ ਲੱਗਦਾ ਹੈਗਾ ਪੈਸਾ, ਲਿਆਣਾ ਕਿ ਸੋਂ ਬੰਦੇ ਨੇ, ਗਰੀਬ ਬੰਦਾ ਮਾਰਿਆ ਜਾਂਦੇ ਨਾ।
ਹਾਂਜੀ, ਲੋਹ ਅ ਲੋ ਬੈਂਕ ਵਾਲੇ ਦਿੰਦੇ ਵੀ ਨੀ, ਚਾਰ ਲੱਖ ਰੁਪਏ ਦਿੰਦੇ ਅਹ ਸਟੱਡੀ ਲੋਨ, ਚਾਰ ਲੱਖ ਨਾ ਕੁੱਝ ਅ ਅ-ਗੁਜ਼ਾਰਾ ਵੀ ਨੀ ਹੋਂਦਾ ਮਤਲਬ, ਫੀਸ ਵੀ ਨੀ ਭਰੀ ਜਾਂਦੀ ਪੂਰੀ ਤਰ੍ਹਾਂ।
ਓਹ ਬੈਂਕ ਆਲੇ ਵੀ ਗ਼ਰੀਬ ਬੰਦੇ ਨੂੰ ਵੇਖਦੇ ਨੀ ਨਾ, ਪੈਸੇ ਆਲੇ ਬੰਦੇ ਨੂੰ
ਹਾਂਜੀ, ਜਮੀਨਾਂ ਆਲਿਆਂ ਨੂੰ ਔਰ, ਹਾਂਜੀ ਜਮੀ ਅ ਜ਼ਮੀਰਾ ਅ ਜ਼ਮੀ, ਜ਼ਮੀਨ ਵਾਲੇ ਔਰ ਸਰਕਾਰੀ ਨੋਕਰੀ ਆਲਿਆਂ ਨੂੰ ਦੇਈ ਜਾਂਦੇ ਆ।
ਸਹੀ ਗੱਲ ਐ, ਓਹ ਵੀ ਅੱਜ-ਕੱਲ ਫੇਰ ਪੈਸੇ ਆਲੇ ਨੂੰ ਦੇਖਦੇ ਨਾ ਫੇਰ ਪੈਸਾ ਖਾਣਾ ਵੀ ਹੁੰਦਾ ਨਾ ਉਹਨਾਂ ਨੇ, ਅੱਜ-ਕੱਲ ਓਹੀ ਚੱਲਦਾ ਪਿਆ ਨਾ।
ਹਾਂਜੀ ਜੇ ਗ਼ਰੀਬ ਬੰਦੇ ਨੂੰ ਲੋਨ ਦੇਂਗੇ, ਤਾਂ ਫੇਰ ਗ਼ਰੀਬ ਬੰਦਾ ਗ ਆਪਣੀ ਗਰੀਬੀ ਚੱਕੀ ਜਾਏ ਚੱਕੇਂਗਾ, ਓਹ ਕੋਈ ਬਿਜਨੇਸ ਤੇ ਲਾਏਂਗਾ ਪੈਸੇ, ਕੋਈ ਫੋਰਨ ਤੇ ਭੇਜੇਗਾ, ਐਵੇਂ ਤਾਹੀ ਗਰੀਬੀ ਚੱਕੀ ਜਾਣੀ ਇੰਡੀਆ ਦੀ।
ਸਹੀ ਗੱਲ ਆ, ਸਹੀ ਗੱਲ ਆ। ਰੇ ਏਸ ਕਰਕੇ ਤਾਂ ਫੇਰ ਕਹਿੰਦੇ ਨਾ, ਏਹ ਨਾ ਪੋਲੀਟਿਕਸ ਪੈ ਗਏ, ਦੇ ਹੋਰ ਮਤਲਬ ਨਹੀਂ। ਕਰ ਸਕਦੇ ਨਾ, ਏਹਨਾਂ ਦਾ ਦੇਖਦੇ ਨੇ, ਸ਼ਕਲ ਦੇਖ ਕੇ ਪੈਸਾ ਦਿੰਦੇ ਨੇ ਤਾਂ।
ਹਾਂਜੀ।
ਬੰਦੇ ਨੂੰ ਦੇਖ ਲੈਂਦੇ ਨੇ ਵੀ ਪੈਸਾ, ਸਾਨੂੰ ਖਵਾਊਗਾ ਕੇ ਨਹੀਂ ਏਹ ਅੱਜ-ਕੱਲ ਓਹ ਖਵਾਣ ਆਲੇ ਚਾਹੀਦੇ ਨੇ ਓਹਨਾਂ ਨੂੰ, ਤਾਂ ਕਰਕੇ
ਹੁਂ, ਚੱਲ ਬਿਆਜ ਤਾਂ ਓਨਾ ਈ ਦਿੰਦੇ ਓੱਨੈ, ਜਿੰਨਾ-ਜਿੰਨਾ ਓਹਨਾਂ ਦੇ ਕੋਲ ਵਿਆਜ ਲੈਣਾ ਚਾਹਂਦੇ ਓ। ਉਹਨਾਂ ਜ ਆਜ ਸਾਡੇ ਕੋਲੋਂ। ਅਸੀਂ ਦੇਵਾਂਗੇ ਸਰਕਾਰਾਂ ਨੂੰ, ਅ ਸਰਕਾਰਾਂ ਨੂੰ ਬੈਂਕਾਂ ਨੂੰ ਦੇਵਾਂਗੇ ਏਨਾ ਉਨਾ ਜਿੰਨਾ ਅਸਰ, ਓਹ ਵੀ ਵਿਆਜ ਈ ਲੈਂਦੇ ਐ। ਅਮੀਰ ਆ ਅਮੀਰ ਲੋਕਾਂ ਕੋਲੋਂ।
ਹੂੰ-ਹੂੰ।
ਓੱਨਾ ਵਿਆਹ ਤੇ ਵਿਆਜ ਅਸੀਂ ਵੀ ਦੇਣ ਨੂੰ ਤਿਆਰ ਆ।
ਸਹੀ ਗੱਲ ਐ ‌ਸਹੀ ਗੱਲ ਐ ਪਰ, ਉਹਨਾਂ ਨੂੰ ਸਮਝਾਵੇ ਕੌਣ। ਓਹਨਾਂ ਨੂੰ ਸਮਝਾ, ਫੇਰ ਓਹਨਾਂ ਨੂੰ ਵੀ ਪੈਸੈ, ਪੈ‌‌ਹੇ ਪੈਸੇ ਨਾਲ ਕੰਮ ਕਰਦੇ ਨੇ, ਪੈਸਾ ਖਾਂਦੇ ਨੇ ਓਹ ਵਿੱਚੋਂ।
ਹਾਂਜੀ, ਮੋਦੀ ਸਰਕਾਰ ਨੇ ਕੁੱਛ ਕਰਨਾ ਚਾਈਦਾ।
ਦੋ-ਚਾਰ ਲੱਖ ਰੁਪਆ ਦੇ ਦੋ ਸਾਈਡ ਤੇ ਫੜਾ ਦੋ, ਬਈ ਸਾਡਾ ਕੰਮ ਹੋ ਜਵੇ ਸਾਡਾ ਦਾ ਮ ਮੁੰਡਾ ਭੇਜਣਾ ਸੀ, ਸਾਡਾ ਕੰਮ ਹੋ ਜੇ। ਅੱਗੇ ਵੱਧ ਜਵੇ, ਸਾਡੀ ਫਾਈਲ ਲੱਗ ਜਵੇ, ਦੋ-ਤਿੰਨ ਲੱਖ ਰੁਪਿਆ ਇਹਨਾਂ ਨੂੰ ਸੈਡ ਫੇਰ ਤਾਂ ਬਰਾਬਰ ਓ ਕੰਮ ਕਰਕੇ ਦੇਂਦੇ ਨੇ। ਪਰ ਆਪਣੇ ਬੰਦੇ ਕੋਲੋਂ ਹੁੰਦਾ ਨੀ ਆ। ਹਾਂ ਫੇਰ, ਏਸ ਕਰਕੇ ਤੈ ਕਹਿੰਦੇ ਨੇ ਵੀ ਮ ਮੋਦੀ ਨੂੰ ਆਣਾ ਚਾਈਦੈ, ਮੋਦੀ ਵਧੀਆ ਕੰਮ ਕਰ ਵਾਹ-ਵਾਹ, ਮੋਦੀ ਨੇ ਕਿੰਨੀਆਂ ਸਹੂਲਤਾਂ ਕੀਤੀਆਂ ਹੀਈਆਂ ਨੇ, ਹੈਂ। ਫੇਰ ਕੁੜੀਆਂ ਵਾਸਤੇ
ਹੁਣ ਮੇਰੀ ਕੱਸੋਂ ਓ ਅ ਅਡਾਨੀ ਦਾ ਸੁਣਿਆ ਤੁਸੀਂ, ਜੋ ਅਡਾਨੀ ਐ ਨੇ ਉਹ ਉਹਨੇ ਸੁਧਾਰ ਬਹੁਤ ਕਰ ਦੇਨਾ, ਮਤਲਬ ਜਿਵੇਂ ਬਿਜਨਸ ਵਾਸਤੇ ਬਹੁਤ ਵਧੀਆ ਹੈ ਉਹ ਬੰਦਾ। ਓ ਹ ਆਪਣੇ ਬਿਜਨਸ ਖੋਲੇਗੇ ਜੋਬ ਮਿਲਣਾ ਲੋਕਾਂ ਨੂੰ, ਲੋਕਾਂ ਨੂੰ ਜੋਬ ਦੇਗੇ ਗੇ ਉਹ, ਜੇ ਬਿਜ ਅ ਜਿੰਨਾ ਆਪਣੇ ਸਾਰੇ ਇੰਡੀਆ ਵਿੱਚ ਬਿਜਨਸ ਖੋਲਣਗੇ ਉਹਨੇੋ ਹੀ ਲੋ ਬਰੋਜ ਜੋ ਵਿਹਲੇ ਬੈਠੇ ਹੋਏ ਲੋਕ, ਉਹਨਾਂ ਨੂੰ ਜੋਬ ਮਿਲਣੀ।
ਸਹੀ ਗੱਲ ਆ ਸਹੀ ਗੱਲ?
ਔਰ ਉਹ ਲੋਕਾਂ ਨੂੰ ਇਹ ਬੁਰੇ ਉਹ ਇਹ ਜਿਹੇ ਲੋਕਾਂ ਨੂੰ ਬੁਰੇ ਲੱਗਦੇ।
ਹੂੰ। ਦੇ ਲੋਕਾਂ ਨੂੰ ਲੋਕ ਪਧਾਂਦੇ ਨੀ ਨਾ ਪਏ।
ਹਾਂਜੀ।
ਵੋਟ ਪਾਣੇ ਨੂੰ ਨਾ ਤੇ ਲੋਕ ਦੇਖਦੇ ਨੀ ਆ ਵੀ ਕਿਹਨੂੰ ਪਾਣੀ ਆ ਕਿਹਨੂੰ ਨਹੀਂ।
ਹੂੰ, ਇਹ ਚਾਹੁੰਦੇ ਕਿ ਅਸੀਂ ਗ਼ਰੀਬਾਂ ਨੂੰ ਦੋ ਪੈਰਾਂ ਦੀ ਜੁੱਤੀ ਦੇ ਥੱਲੇ ਰਹੀ ਰੱਖੀਏ।
ਸਹੀ ਗਾਲ ਆ।
ਅਮੀਰ ਲੋਕ ਕਹਿੰਦੇ, ਔਰ ਮੋਦੀ ਸਰਕਾਰ ਚਾਹੁੰਦੀ ਕਿ ਅਮੀਰ ਅ ਗ਼ਰੀਬ ਉੱਪਰ ਆਵੇ।
ਹੂੰ।
ਇਹ- ਇਹ ਗ਼ਰੀਬਾਂ ਨੂੰਤੇ ਲੋ ਥੱਲੇ ਲੈਣਾ ਚਾਹੁੰਦੇ।
ਫੇਰ ਮੋਦੀ ਸਰਕਾਰ ਤਾਂਈ ਤਾਂ ਕਹਿੰਦੇ ਮੋਦੀ ਸਰਕਾਰ ਗਰੀਬੀ ਚੱਕਣਾ ਚਾਹੁੰਦੀ ਆ।
ਹਾਂਜੀ, ਹਜੇ ਰਾਹੁਲ ਗਾਂਧੀ ਵੀ ਵਧੀਆ ਸੀ, ਵਧੀ- ਵਧੀਆ ਏ, ਉਹ ਬਹੁਤ ਪਰ ਓ ਹ ਬਹੁਤ ਕੁਛ ਕਰਨਾ ਚਾਹੁੰਦਾ, ਪਰ ਉਹਨੂੰ ਅਹ ਉਹਨੂੰ ਲੋਕ ਨੀ ਕੁੱਛ ਕਰਨੇ ਦਿੰਦੇ।
ਹੂੰ- ਹੂੰ।
ਉਹੀ ਮੁੁਰ- ਕੁੁਰ ਕੇ ਬ ਉਹ ਉਹ ਦੰਗਿਆਂ ਦੇ ਬੋਲੀ ਜਾਂਦੇ, ਦੰਗਿਆਂ ਦੇ ਬੋਲੀ ਜਾਂਦੇ, ਤੁਸੀਂ ਉਹ ਗੱਲ ਛੱਡ ਕੇ ਕੋਈ ਔਰ, ਉਹਨੂੰ ਓ ਟੋਪਿਕ ਕਰਨਾ ਚਾਹੀਦਾ।
ਹਾਂ ਉਹ ਤਾਂ ਹੈ, ਉਹ ਨਾ ਉਹਦੀ ਕੋਈ ਸੁਣਨੇਆ ਲਾ ਹੈ ਨੀ ਨਾ।
ਹਾਂਜੀ। ਉਹਨੂੰ ਵਿਚਾਰੇ ਨੂੰ ਬੋਲੀ ਜਾਂਦੇ ਸਾਰੇ ਹਰ ਕੋਈ, ਮੋਦੀ ਵੀ ਚੰਗਾ ਹੈ। ਰਾਹੁਲ ਗਾਂਧੀ ਵੀ ਚੰਗਾ ਹੈ, ਅਡਵ ਅਡਾਨੀ ਵੀ ਵਧੀਆ ਏ, ਸਾਰੇ ਇਹ ਮੂਹਰੇ ਕਿ ਸਵਦੇਸ਼ ਸਾਂਭ ਸਕਦੇ।
ਸਹੀ ਗੱਲ ਹੈ।
ਹੋਰ ਕੋਈ ਨੀ ਇਹਨਾਂ ਦੇ ਮੂਰ ਇਹਨਾਂ ਤੋਂ ਇ ਇਹਨਾਂ ਦੇ ਬਿਨਾਂ ਕੋਈ ਵੀ ਨਹੀਂ ਸਾਂਭ ਸਕਦਾ
ਸਾਡੇ ਤਾਂ ਬਹੁਤ ਸਹੂਲਤਾਂ ਦਿੱਤੇ ਹੀ ਨੇ ਮੋਦੀ ਸਰਕਾਰ ਨੇ ਵੈਸੇ।
ਹਾਂਜੀ।
ਹਮ ਨੌਕਰੀਆਂ ਦੇ ਵੀ ਅੱਗੇ ਕਰਤੇ ਸਾਰਾ ਸਫ਼ਾਈ ਵੀ ਬਹੁਤ ਤਾਂ ਟੈਮ ਤੋਂ ਟਾਈਮ ਲਾਈਟ ਪਾਣੀ ਸਭ ਹੈਗਾ। ਬੱਚਿਆਂ ਨੂੰ ਵੀ ਹੁਣ ਜੋਬ ਮਿਲ ਜਾਂਦੀ ਹੈ। ਫੇਿਰ ਆ ਕੁੜੀਆਂ ਵਾਸਤੇ ਸਹੂਲਤਾਂ ਕਰਤੀਆਂ ਉਹਨੇ ਪੰਦਰਾਂ ਸੌ ਰੁਪਇਆ ਹਰ ਮਹੀਨੇ ਪੈਂਦਾ ਹੈ?
ਉਹਨੂੰ ਬੋਲ ਹੀ ਜਾਂਦੇ ਲੋਕ। ਉਹਨੂੰ ਲੋਕ ਬੋਲੀ ਜਾਂਦੇ ਛੜਾ -ਛੜਾ ਹੈ ਉਹ ਛੜਾ ਕਿੱਥੋਂ ਆ ਸਾਰੇ। ਪਰਿਵਾਰ ਆ ਉਹਦਾ ਪੂਰਾ ਦੇਸ਼ ਪੂਰਾ ਪਰਿਵਾਰ ਆ।
ਲੋਕਾਂ ਦੀ।
ਅਸੀਂ ਉਹਦੇ ਨਹੀਂ ਮੈਂ ਉਹਦੀ ਕੁੜੀ ਆ ਹੁਣ ਦੱਸੋ ਮੈਂ ੳਦੀ ਕੁੜੀ ਆ ਮੇਰ ਮੇਰੀ ਮੈਂ ੳਦੇ ਬਹੁਤ ਫੈਨ ਆ ਸਾਰੇ ਦੇਸ਼ ਦੇ ਕੁੜੀਆ ਏ ੳਦੇ ਜੋ ਅੱਜ ਜੋ ਮਹਿਲਾ ਨੂੰ ਜੋ ਕੰਮ ਦੇੰਦਾ ਪੈਆ ੳਹ ੳਦੇ ਵਾਸਤੇ ਤਾਂ ੳਦੇ ਤਾਂ ਸਾਰੇ ਕੁੜੀਆ ਈ ਆ, ਪੂਰੇ ਦੇਸ਼ ਦੀ ਕੁੜੀਆ ਈ ਆ।
ਹੂੰ ਤਾਂ ਫੇਰ ੳਹੀ ਤਾਂ ਕਹੰਦੇ ਨਾ ੳ ਲੋਕਾਂ ਨੂੰ ਚੰਗਾ ਨੀ ਲੱਗਦਾ ਨਾ ੳਦੇ ਕਰਕੇ ਈ ਜੇਹੜੇ, ਜੇਹੜੇ ਲੋਕ ੳਨੂੰ ਪਸੰਦ ਨੀ ਕਰਦੇ ੳ ਬਰਾਬਰ ੳਦਾ ਬੁਰਾ ਬੋਲਦੇ ਨੇ ੳਨੂੰ। ਹੁਣ ਜੇਹੜੇ ਗਰੀਬ ਗਰੀਬਾਂ ਦਾ ਉਹ ਕਰਦਾ ਪਿਆ ਹੁਣ ੳਨਾਂ ਨੂੰ ਪੁੱਛਣ ਨਾ ਗ਼ਰੀਬਾਂ ਨੂੰ ਜਾ ਕੇ ਕੀ ਵੀ ਸਾਡੇ ਅ ਸਾਂ ੳਨਾਂ ਵਾਸਤੇ ਕੀ ਕੁੱਛ ਕਰਦਾ ੳਹ।
ਹਾਂਜੀ ਔਹੀ ਨਾ।
ਰਾਸ਼ਨ ਫ੍ਰੀ ਕਰ ਤੇ, ਫ੍ਰੀ ਹੁੰਦੇ ਪਏ ਨੇ, ਫੇਰ ਮੁੜ ਕੇ ਆ ਫੇਰ ਪੈਸਾ ਪੈ ਅ ਹਰ ਮਹੀਨੇ ਹੈਂ ਬੁਢਾਪਾ ਪੈਨਸ਼ਨ ਲੱਗ ਗਈ
ਜੇ ਮੇਰੇ ਮੈਨੇ ਕੁੱਤੇ ਲੋਕ ਵੀ ਦੇਖੇ ਹੋਏ ਆ ਜੋ ਗਰੀਬਾਂ ਨੂੰ ਕੁੱਤੇਆਂ ਵਾਂਗੂੰ ਪੁੱਛਦੇ ਸੀ।
ਜੋ ਅੱਜ ਮੋਦੀ ਨੇ ਅਪਣੇ ਗੱਲੇ ਲਗਾ ਕੇ ਰੱਖੇ ਹੋਏ ਆ।
ਨਾ
ੳਨੇ ਅਪਣੇ ਗੱਲੇ ਲਾ ਕੇ ਰੱਖੇ ਹੋਏ ਆ ਮੋਦੀ ਨੇ।
ਹੂੰ।
ੳਹ ਜਂਵੇ ਫ਼ਰਕ ਨੀ ਰੱਖਦਾ ਏ।
ੳ, ੳ ਫਰਕ ਫ਼ਰਕ ਨਹੀ ਕਰਦਾ ਤਾਂ ਕਰਕੇ ਤਾਂ ਲੋਕਾਂ ਨੂੰ ਚੰਗਾ ਨੀ ਲੱਗ
ਹੂੰ। ਏਕ ਗੱਲ ਦੱਸਾਂ ਮੈਂ, ਜੇ ਮੇਰੇ ਇੰਸਟਾ ਤੇ ਜਦੋਂ ਮੋਦੀ ਦੀ ਵੀਡੀਓ ਵਗੇਰਾ ਫੋਟੋ ਆ ਜਾਵੇ ਨਾ ਮੈਂ ੳਨੂੰ ਮੱਥਾ ਟੇਕਦੀ ਆਂ।
ਅੱਛਾ।
ਹਂਜੀ ਆਪਣੇ ਆਪ ਈ ਮੇਰੇ ਅੰਦਰੋਂ ਐਵੇਂ ਕੁੱਛ ਨਿਕਲਦਾ ਏ ਦਿਲੋ ਕੇ ਰੱਬ ਦਾ ਰੂਪ ਆ।
ਹੂੰ, ਫਿਰ ਬਧੀਆ ਬੰਦੇ ਬਾਰੇ ਤਾਂ ਐਵੇ ਨਿਕਲ ਨਿਕਲਦਾ ਨਾ ਆਪਾਂ ਆਪ ਹੀ ਅਪਣੀ ਸੋਚ ਬਦਲੀ ਹੋ ਜਾਂਦੀ ਆ। ੳਥੇ ਹੀ ੳਹੀ ਜਗ੍ਹਾ ਤੇ ਦੂਸਰਾ ਬੰਦਾ ਕੋਈ ਘਟੀਆ ਆ ਜਾਵੇ ਤਾਂ ਆਪਾਂ ਬੁਰਾ ਭਲਾ ਬੋਲ ਦਿੰਨੇ ਆਂ, ੳਨੂੰ ਗਾਲਾਂ ਕੱਢ ਦਿੰਨੇ ਆਂ, ਕੁੱਛ ਬੋਲ ਦਿੰਨੇ ਆ।
ਜਿਵੇਂ
ਹੇ ਅੱਛੇ ਬੰਦੇਆਂ ਦੀ ਸਭ ਨੂੰ ਲੋੜ ਹੁੰਦੀ ਆ।
ਹਾਂਜੀ ਉਹ ਚੰਗੇ ਏ, ਜੋ ਏਨਾਂ ਦੇ ਸਰਪੰਚ ਰੱਖੇ ਹੁੰਦੇ ਨਾ ਉਹ ਹਰਾਮੀ ਐ।
ਹੂੰ, ੳਈ ਤੇ ਫੇਰ ਪੈਸਾ ਖਾਂਦੇ ਨਾ ਸਰ
ਹਾਂਜੀ ੳਹ ਭੇਜਦਾ ਵਾ ਬਹੁਤ ਆ ਜਨਤਾ ਵਾਸਤੇ, ਪਰ ਜੋ ਸਰ ਸਰਪੰਚ ਹੈਗੇ ਨਾ ਮੈਂਬਰ ਸਰਪੰਚ ਏ ਆਪਦਾ ਹੀ ਉੱਲੂ ਸਿੱਧਾ ਰੱਖਦੇ ਆ।
ਹੂੰ। ਫੇਰ ੳਨਾਂ ਨੂੰ ਪੈਸਾ ਕਿੱਥੋਂ ਖਾਨਾ, ੳਨਾ ਨੇ ਵੀ ਅਪਣੇ ਘਰ ਚਲਾਨੇ ਨਾ ਫਿਰ।
ਹਾਂਜੀ।
ਆਪਣੀਆਂ ਜੇਬਾਂ ਕਿਥੋਂ ਭਰੂਗੇ ੳ, ਆਪਣੀਆਂ ਜੇਬਾਂ ਭਰਦੇ ਨੇ ੳਹ।
ਪੰਜ ਸਾਲ ਏਕ ਅ ਵ ਏਕ ਖਾ ਲੈਂਦਾ ਫੇਿਰ ਉਸਦੇ ਪੰਜ ਸਾਲ ਤੋਂ ਜੋ ਜਿੱਤ ਗਿਆ ਉਹ ਪੰਜ ਸਾਲ ਉਹ ਖਾ ਲੈਂਦਾ। ਫ ਉਸ ਤੋਂ ਪੰਜ ਸੌ ਰ ਖਾ ਲੈਂਦਾ ਖਾਣ ਦਾ ਕੰਮ ਚੱਲਦਾ ਬਸ ਇੱਥੇ।
ਸਹੀ ਗੱਲ ਆ।
ਹਾਂ ਸੁਧਾਰ ਦਾ ਕੁਛ ਨਹੀਂ ਚੱਲਦਾ ਖਾਣ ਦਾ ਹੀ ਚੱਲਦਾ।
ਹਮ ਹੋਰ ਤੁਹਾਡਾ ਮੁੰਡਾ ਕਿੱਥੇ ਗਿਆ।
ਸਾਡੇ ਜੇਬੇ ਭਰੀ ਜਾਈਏ।
ਹਾਡਾ ਮੁੰਡਾ ਕਿੱਥੇ ਗਿਆ।
ਅਸੀ ਸਾਡੇ ਤਾਂ ਇੱਥੇ ਈ ਆ।
ਅੱਛਾ ਅੱਛਾ ਹੁਣ ਕੀ ਕਰਦੇ ਸੀ।
ਮੈਂ ਨਾ ਥੋੜਾ ਜਿਹਾ। ਕੰਮ ਸੀ ਮਾਰਕੀਟ ਵਿੱਚ ਖਾਣ ਪੀਣ ਦਾ ਸਮਾਨ ਜਾ ਲੈ ਕੇ ਆਈ ਸੀ।
ਅੱਛਾ।
ਹਾਂਜੀ। ਫੇਰ ਉੱਥੇ ਨਾ ਮਿੱਠੇ ਪਾਣੀ ਦੀ ਸ਼ਿਬੀਰ ਚੱਲਦੀ ਸੀ ਉਹ ਪੀਤਾ ਉੱਥੇ। ਤੇ ਮਿੱਠੇ ਚਾਵਲ ਬਣਦੇ ਸੀ ਉਹ ਮਿੱਠੇ ਚਾਵਲ ਖਾਦੇ।
ਅੱਛਾ।
ਆਪਣੇ ਪੰਜਾਬ ਵਿੱਚ ਤਾਂ ਐਵੇਂ। ਐਵੇਂ ਸੇਵਾ ਤਾਂ ਸੇਵਾ ਤਾਂ ਬਥੇਰਾ ਕਰ ਲੈਂਦੇ।
ਹਮ।
ਗਰਮੀ ਵਿੱਚ ਮਿੱਠਾ ਪਾਾਣੇ ਲੋਕਾਂ ਨੂੰ ਪਿਆਸ ਲੱਗਦੀ ਨਾ ਫ ਗਰਮੀ ਵਿੱਚ।
ਹਾਂ ਗਰਮੀ। ਚ ਸਵੀਰਾਂ ਲੱਗਦੀਆਂ ਨਾ ਇਹ ਤਾਂ ਸੇਵਾ ਬਥੇਰੀ ਆ ਪੰਜਾਬ ਚ।
ਤੁਡਾ ਮਹਾਰਾਸ਼ਟਰ ਵਿੱਚ ਜੋ ਮਕਾਨ ਟੁੱਟਿਆ ਬਹੁਤ ਉਹਦਾ ਹੱਲ ਹੋਇਆ ਥੋੜਾ।
ਨਾ ਹਜੇ ਕੁਛ ਨੀ ਆ ਸਾਨੂੰ ਸਰਕਾਰ ਨੇ ਅਟਕਾ ਕੇ ਰੱਖਿਆ ਹੋ ਕਹਿੰਦੇ ਹਜੇ ਕੁਛ ਨਾ ਕਰੋ ਤੁਸੀਂ।
ਅੱਛਾ।
ਕਦੋਂ ਹੋਊਗਾ ਕਹਿੰਦੇ ਆਪੇ ਪਤਾ ਲੱਗ ਜੂਗਾ ਆਹ ਸਾਲ ਰੁਕ ਜਾਊ।
ਕਿਤਨਾ ਕਾ ਪ੍ਰਾਇਮ ਹੋ ਗਿਆ ਇਹ ਨਹੀਂ। ਅਹ ਕੋਈ ਦੁਹ ਨੂੰ ਤਿਆਰ ਕਰਨਾ ਹੈ।
ਕੀ ਕਰਨਾ।
ਕੋਈ ਦੁਲੇ ਨੂੰ ਤਿਆਰ ਕਰਨਾ ਸੀ ਜੋ ਕਹਿੰਦੇ ਅਗਲੇ ਸਾਲ ਰੁਕ ਜਾਓ ਫਰਾਣਾ ਰੁਕ ਜਾਓ।
ਉਹੀ ਤਾਂ ਕਹਿੰਦੇ ਨੇ ਕਹਿੰਦੇ ਆਹ ਸਾਲ ਤਹਨੂੰ ਰੁਕਣਾ ਹੀ ਪੈਣਾ ਵੀ ਉਹ ਪਿੱਛੋਂ ਉਹਨਾਂ ਨੇ। ਆਏ ਨੀ ਨਾ ਕਹਿੰਦੇ ਇਹ। ਹੈਂ ਹਾਂ ਮੂਰਤ ਦੇਖਦੇ ਨੇ ਕੀ ਪਤਾ ਹੁਣ ਉਹਨਾਂ ਦਾ ਮੂਰਤ ਕਿਹੜਾ ਹੈਗਾ।
ਓਹੀ ਨਾ।
ਸਾਡੇ ਜਾਨ ਨਿਕਲੀ ਪਈ ਹੈ। ਇੱਥੇ ਕਿਰਾਇਆ ਭਰ ਭਰ ਕੇ।
ਫੇਿਰ ਉਹੀ ਤਾਂ ਮੈਂ ਤੁ ਤੁਹਾਡੇ ਤੇ ਤਰ ਸਿਖਾਉਦੀ ਜੋ ਰੈਂਟ ਪਰਦੇਵੇਏ ਦੁਕਾਨਾਂ ਤੋੜ ਤੇ। ਉਹਨਾਂ ਦੇ ਕਾਰੋਬਾਰ ਬੰਦ ਕਰਤੇ ਹੈਂ। ਉਹਨਾਂ ਨੂੰ ਰੋਡ ਤੇ ਲੈ ਕੇ। ਕ ਕੇ ਭਾਂਡੇ ਵੇਚਣੇ ਵਾਲਾ ਕੰਮ ਹੋ ਗਿਆ ਗ਼ਰੀਬਾਂ ਲੋਕਾਂ ਦਾ ਉਹ ਕਿੱਥੇ ਜਾਏਗੇ।
ਚਲੋ ਇਹ ਹੋ ਸਕਦਾ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ। ਸ ਅਕਾਲ ਸਤਿ ਸ੍ਰੀ ਅਕਾਲ
ਹ।